ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ
ਠੀਕ ਬੜੀਆ
ਹੋਰ ਸੁਣਾਓ ਕੀ ਕਰ ਰਹੇ
ਬਸ ਠੀਕ ਹੈ ਬੈਠੇ ਆ
ਹੂੰ ਕਿਸ ਤਰ੍ਹਾਂ ਯਾਦ ਕੀਤਾ
ਬਸ ਇਹੀ ਪੁੱਛਣਾ ਸੀ ਬਈ ਕੱਪੜੇ ਦਾ ਪੁੱਛਣਾ ਸੀ ਕੋਟਨ ਦੇ
ਅੱਛਾ
ਹਾਂ ਤੁਹਾਡੇ ਵੱਲ ਕੱਪੜਾ ਮਿਲ ਦਾ ਨਾ ਮੈਂ ਸੁਣਿਆ
ਅੱਛਾ ਕਿਹੜੇ ਪਾਸੇ ਮਤਲਬ ਕਿ ਹਾਂ ਅੱਛਾ ਅੱਛਾ ਹਾਂ ਹਾਂ ਹਾਂ ਹਾਂ ਹਾਂ ਆਹੋ ਆਹੋ ਇਧਰ ਮਿਲਦਾ ਹੈ ਅੱਛਾ ਕੱਪੜਾ ਮਿਲਦਾ ਹੈ ਮਤਲਬ ਕਿ ਹਾਂ ਕੋਟਨ ਦਾ ਇੱਧਰ ਮਤਲਬ ਜੀ ਅਲੱਗ ਅਲੱਗ ਤਰੀਕੇ ਦਾ ਹੁੰ ਦੇਖੋ ਜਿਸ ਤਰ੍ਹਾਂ ਕਿ ਕੋਟਨ ਦਾ ਇੱਕ ਹੁੰਦੀ ਹੈ ਗ੍ਰੇਸ ਕੋਟਨ ਇੱਕ ਹੁੰਦੀ ਹੈ ਦੂਜੀ ਕੋਟਨ ਫੇਰ ਉਹਨਾਂ ਦੇ ਵਿੱਚ ਜਿੱਦਾਂ ਅੱਛੇ ਮਿਲਦੇ ਨੇ ਵੈਸੇ ਇੱਧਰ ਮਾਰਕੀਟ ਵੀ ਅੱਛੀ ਹੈਗੀਆਂ ਨੇ। ਹੋਲਸੇਲ ਮਾਰਕੀਟਾਂ ਵੀ ਹੈਗੀਆਂ ਨੇ। ਹੋਰ ਦੂਜੀ ਮਾਰਕ ਕਿਟ ਵੀ ਹੈਗੀ ਹੈ। ਤੇ ਜਿਹੜੀ ਹੋਲ ਸਲ ਮਾਰਕੀਟਾਂ ਨੇ ਨਾ ਉਹਦੇ ਚ ਤੁਹਾਨੂੰ ਫਿਰ ਕੱਪੜਾ ਮਤਲਬ ਕਿ ਜਿਆਦਾ ਚੁੱਕਣਾ ਪੈਂਦਾ ਦਾ ਉਹ ਇੱਕ ਦੋ ਪੀਸ ਨਹੀਂ ਦਿੰਦੇ। ਜਿਸ ਤਰਾ ਕਿ ਤੁਸੀਂ ਵੇਚਨਾ ਹੋਏ ਉਸ ਕੰਮ ਨਾਲ ਤੇ ਥਾਨਾ ਦੇ ਥਾਨ ਫੇਰ ਚੁਕਵਾਉਂਦੇ ਨੇ। ਪਰ ਭਾਵ ਬੜਾ ਅੱਛਾ ਮਿਲ ਜਾਂਦਾ ਹੈ ਜੋ ਬਾਜ਼ਾਰ ਰੇਟ ਤੇ ਮਿਲਦਾ ਉਹਦੇ ਤੋਂ ਅੱਧੇ ਰੇਟ ਤੇ ਮਿਲ।
ਹੋਲਸੇਲ ਮਿਲ ਜਾਏ ਨਾ ਤਾਂ ਉਹ ਵਧੀਆ ਐ।
ਪਰ ਉਹ ਫਿਰ ਤੁਹਾਨੂੰ ਜਿਸਦਾ ਥਾਂਨ ਚੁੱਕਣੇ ਪੈਣ।
ਹਾਂ ਉਹ ਤੇ ਕੋਈ ਗੱਲ ਨੀ ਥਾਨ ਕਰਕੇ ਮੈਂ ਕੱਪੜੇ ਕਰਕੇ
ਹਾਂ ਬਈ ਚਲੋ ਇੱਕ ਅੱਧਾ ਆਪ ਰੱਖ ਲੋ ਹਾਂ ਇੱਕ ਦੋ ਆਪ ਰੱਖ ਲੋ ਇੱਕ ਦੋ ਕਿਸੇ ਨੂੰ ਕੱਢ ਦੋ ਅੱਗੇ ਉਹਦੀ ਇਸ ਤਰ੍ਹਾਂ ਕਰ ਲਈਦਾ ਇੱਕ ਦੋ ਥਾਨ ਚੁੱਕ ਲਈਦੇ ਨੇ। ਫੇਰ ਉਹਨਾਂ ਕੋਲ ਛੋਟੇ ਪੀਸ ਵੀ ਕੋਈ ਪਏ ਦੇ ਹੋਣ ਤੇ ਦੇ ਵੀ ਦਿੰਦੇ ਨੇ ਉਹ।
ਅੱਛਾ।
ਸੂਟ ਦੇ ਵੀ ਹੋ ਜਾਣ।
ਹਾਂ ਇਸ ਤਰ੍ਹਾਂ ਜੇ ਹੁਣ ਕੁੜਤੇ ਵਗੈਰਾ ਕੋਟਨ ਦੇ ਬਣਾਉਣ ਵਾਸਤੇ
ਹਾਂ ਹੋਰ ਏਸ ਤਰ੍ਹਾਂ ਨੀ ਵੈਸੇ ਉੱਥੇ ਕੁੜਤੀਆਂ ਰੈਡੀਮੇਡ ਵੀ ਮਿਲ ਦੀਆਂ ਨੇ ਪਰ ਉਹਦੇ ਚ ਹਾਂ ਰੇਡੀਮੇਡ ਮਿਲ ਜਾਂਦੇ ਚਾਰ ਪੀਸ ਇਕੱਠੇ ਚੁੱਕਣੇ ਪੈਂਦੇ ਨੇ ਜੇ ਸਸਤਾ ਲੈਣਾ ਏ ਤੇ।
ਅੱਛਾ।
ਹਾਂ ਵੈਸੇ ਇੱਥੇ ਉਜ ਹਾਂ ਕੁਆਲਿਟੀ ਵਧੀਆ ਉਹਦੇ ਕੁਆਲਿਟੀਆਂ ਤੇ ਉਹ ਅਲੱਗ ਅਲੱਗ ਤਰੀਕੇ ਦੀਆਂ ਹੁੰਦੀਆਂ ਨੇ। ਹੋਰ ਅਲੱਗ ਅਲੱਗ ਤਰੀਕਿਆਂ ਦੇ ਕੱਪੜੇ ਹੁੰਦੇ ਨੇ ਤੁਸੀ ਮਤਲਬ ਕਿ ਮਹਿੰਗਾ ਥੋੜਾ ਲੈਣਾ ਹਲਕਾ ਜਿਹਾ। ਰੇਟ ਦੇ ਉੱਤੇ ਹੁੰਦਾ ਹੈ। ਪਰ ਫਿਰ ਵੀ ਮਾਰਕੀਟ ਤੋਂ ਤਾਂ ਬਹੁਤ ਘੱਟ ਰੇਟ ਹੁੰਦਾ ਹੈ ਹਾਂ। ਤੇ ਤੁਸੀਂ ਜਿਸਦਾ ਕਿ ਇਹ ਆਪਸ ਚ ਸਹੇਲੀਆਂ ਫਰੈਂਡ ਆਪਣਾ ਕਰਲੋ ਸਾਰਾ ਤੇ ਚਾਰ ਜਾਨੀਆਂ ਅਸੀਂ ਹੈਗੀਆਂ ਵਾ ਚਲੋ ਇੱਕ ਹੀ ਕਲਰ ਚੋਇਸ ਕਰ ਲਾਂਗੇ ਆ ਚਾਰ ਕਲਰ ਨੇ ਇੱਕ ਹੀ ਕਲਰ ਲੈ ਲਾਂਗੀਆਂ। ਤੇ ਚਾਰ ਕੱਠੇ ਚੁਕਲੋ ਤੇ ਸਸਤੇ ਚ ਪੈ ਜਾਣਗੇ।
ਅੱਛਾ
ਤੁਹਾਨੂੰ ਬਾਹਰ ਜਿਹੜੀ ਪੰਜ ਸੌ ਛੇ ਸੌ ਦੀ ਮਿਲ ਜਾਏਗੀ ਉਹ ਤੁਹਾਨੂੰ ਇੱਥੇ ਮਿਲ ਜਾਏਗੀ ਢਾਈ ਸੌ ਦੀ ਖਾਲੀ ਤੇ ਹਾ ਢਾਈ ਸੌ ਤਿੰਨ ਸੌ ਦੀ ਬੜੀਆਂ
ਤੇ ਉੱਥੋਂ ਲਿਆ ਕੇ ਅਸੀਂ ਸੇਲ ਵੀ ਕਰ ਸਕਦੇ ਹਾ ਨਾ ਹੋਲਸੇਲ
ਮੈਂ ਤੇ ਕਹਿੰਦੀ ਆ ਸੇਲ ਕਰ ਦੇਈ ਦੀ ਆਈ ਨੇ‌
ਹੂੰ
ਜਾਨੇ ਦੇ ਜੋ ਰੇਟ ਬਾਜ਼ਾਰ ਮਿਲਦਾ, ਉਹਦੇ ਤੋਂ ਥੋੜੇ ਘੱਟ ਰੱਖੀ ਦੇ ਨੇ ਆਪ। ਆਪਣੇ ਕਿਉਕਿ ਆਪਣੇ ਨੂੰ ਤੇ ਪੈ ਈ ਜਾਂਦੀਆਂ ਨੇ ਘੱਟ ਪਾ ਤੇ। ਜੋ ਬਾਜ਼ਾਰ ਚੱਲੇ। ਕਿ ਹੋਇਆ ਤੂੰ ਜਿੰਨੇ ਦੀ ਲੈਂਦੀ ਐ, ਤੂੰ ਪੰਜਾਹ ਕੱਟ ਦੇ, ਮੈਨੂੰ ਥੋੜੇ ਪੈਸੇ ਕੱਟ ਦੇ ਪਰ ਕਰ ਲੈ ਤੂੰ!
ਹਾਂ ਦਸ
ਹਾਂ, ਇਸ ਤਰ੍ਹਾਂ ਕਰਕੇ ਉਹ ਤੇ ਤੁਸੀਂ ਬਣਾਓਗੇ ਤੇ ਤੁਹਾਡੀ ਆਪਣੇ ਆਪ ਬਣ ਜਾਏਗੀ, ਫੇਿਰ ਲੈਣ ਵਾਲੀਆਂ ਬੜੀਆਂ ਆ ਜਾਂਦੀਆਂ ਨੇ ਇਕ ਅੱਧੀ ਨੂੰ ਪੁਛੋ। ਉਹ ਦੂਜੀ ਨੂੰ ਗੱਲ ਕਰਦੀ ਹੈ ਦੂ ਜੀ ਤੀਜੀ ਨੂੰ ਗੱਲ ਕਰਦੀਏ। ਇਸ ਤਰਾਂ ਕਰਕੇ ਅੱਛਾ ਹੋ ਜਾਂਦਾ, ਬੜਾ ਵਧੀਆ ਹੋ ਜਾਂਦਾ ਹੈ। ਅਸੀਂ ਆਪ ਚੁੱਕ ਲਿਆਈ ਦਾ। ਕਿਸੇ ਵੇਲੇ ਮਾਲ - ਹੋਲ ਸੇਲ ਤੋਂ ਹਾਂ। ਉਂਝ ਲਿਆਓ ਨਾ, ਅਸੀਂ ਦੁਕਾਨਾਂ ਤੇ ਜੋ ਚੀਜ਼ ਜਿੰਨੇ ਦੇ ਰੇਟ ਜਾਦੀ ਏ ਨਾ ਲੈਣ। ਤੇ ਉਹ ਉਹਦੇ ਤੋਂ, ਸਾਨੂੰ ਅੱਧੇ ਰੇਟ ਤੇ ਪੈਂਦੀ ਹੈਤਾ ਆ - ਅਸੀਂ ਝੁਗ ਤੇ ਲਿਆਣੇ ਆ ਫਿਰ ਬਾਜ਼ਾਰ ਵਿਚ
ਤੇ ਹੌਲਸੇਲ ਚ, ਲਿਆ ਕੇ ਕਰਦੇ ਨੇ ਕੰਮ।
ਤੇ ਫਿਰ ਚੁੱਕ ਲਿਆਉਦੀਾਂ ਨਾ ਫਿਰ ਬਾਜ਼ਾਰ ਜਿਹੜਾ ਰੇਟ ਹੁੰਦਾ ਏ ਨਾ ਉਹਦੇ ਤੋਂ ਥੋੜੇ ਘੱਟ। ਵੇਚ ਦੇਈ ਦੀ ਏ ਤੇ ਉਹ ਆਪੇ ਲੈ ਜਾਂਦੀ ਏ, ਕਉਂਕਿ ਬਾਜ਼ਾਰ ਤੋਂ ਘੱਟ। ਰੇਟ ਮਿਲਦਾ ਪ ਤੁਾਨੂੰ ਹਾਂ ਕੋੋਲ ਦਾ ਕੋੋਲ ਫਿਰ ਤਾ ਕਰਕੇ ਆਂਦਾਈਆਂ ਏ ਨੇ। ਤੇ ਫੇਰ ਅਸੀਂ ਆ ਗਈ। ਤੇ ਰਖ ਲਈ ਦੀ ਕੁੁਰਤੀਆਂ, ਵੀ ਮਿਲ ਜਾਂਦੀਆ ਨੇ, ਹਾ ਚਦਰਾ ਵੀ ਹੁੰਦੀਆਂ ਨੇ, ਪਜਾਮੀ ਵੀ ਹੁੰਦੇ ਨੇ, ਕਾਟਨ ਦੇ ਵੀ ਹੁੰਦੇ ਨੇ। ਹੋਰ ਵੀ ਅਲੱਗ, ਅਲੱਨਾ ਤਰੀਕਿਆਂ ਦੇ ਹੁੰਦੇ ਨੇ ਬੜੇ। ਬੜੀਆਂ ਚੀਜ਼ਾਂ ਹੁੰਦੀਆਂ ਨੇ ਇਸ ਤਰ੍ਹਾਂ
ਅੱਛਾ, ਅੱਛਾ, ਅੱਛਾ ਹੋਰ ਹੋਰ ਕੀ ਕੀ ਸਮਾਨ ਹੁੰਦਾ
ਉਂਝ ਵੀ ਸਮਾਨ ਥੋੜ੍ਹਾ ਕਟਲਰੀ ਦਾ ਵੀ ਮਿਲ ਜਾਂ ਜੇ ਹੋਲਸੇਲ ਦੇ ਬਾਥਰੂਮ ਜਾਣਾ ਹੋਏ ਤੇ ਓ ਵੀ ਮਿਲ ਜਾਂਦਾ ਹਾਂ, ਅੱਛੇ ਰੇਟ ਤੇ ਮਿਲਦਾ ਐ, ਜਿਹੇ ਇੰਨੇ ਮਹਿੰਗੇ ਮਹਿੰਗੇ ਸੈੱਟ ਮਿਲਦੇ ਨੇ
ਹੂ ਹੂ
ਔ ਵੀ ਮਿਲ ਜਾਂਦੇ ਨੇ, ਐ ਵਾਲੇ ਪਾਸੇ ਅੱਛੇ ਰੇਟ ਤੇ ਮਿਲ ਜਾਂਦੇ ਨੇ। ਬਾਜ਼ਾਰ ਜਿਹੜਾ ਤੁਹਾਨੂੰ ਰੇਟ ਮਿਲਦਾ ਨਾ ਉਹਦੇ ਤੋਂ ਅੱਧੇ ਰੇਟ ਤੇ ਮਿਲਦੇ ਜੇ।
ਅੱਛਾ
ਤਾਂ ਕਰਕੇ, ਤੇ ਅਸੀਂ ਤੇ ਇੰਝੇ ਹੀ ਕਰੀਦਾ ਹੈ। ਮੈਂ ਤੇ ਵਿੱਚ ਜੇ ਔ ਉਹ ਵੀ ਲਿਆਈ ਦਾ ਸੈੱਟ ਵੀ ਲਿਆਈ ਸਾਂ ਸੈਟ ਵੀ ਕੱਢ ਦਿੱਤੇ ਸੀ ਸੂਟਾਂ ਵਾਲੀਆਂ ਆਉਂਦੀਆਂ ਸੀ ਤੇ। ਤੇ ਖਾਦੇ ਹੀ ਗਏ ਨੇ ਹੋਰ ਜੋ ਕੰਮ ਆਖ ਜਾਂਦਾ, ਕਰ ਲਈ। ਜਿੱਦੋਂ ਪਿਆ ਲੈ ਲਈਦਾ ਘਰ ਲੋ ਕਰਨਾ ਕੀ ਤੇ ਹੋਰ ਕੀ, ਬਜ਼ਾਰ ਜਾਈਏ ਨੌਕਰੀਆਂ ਕਰੀਏ ਮਹੀਨਾ ਪੱਕਾ ਕਿਸੇ ਦੇ ਪਿੱਛੇ ਲੱਗੀ ਔਦੇ ਕਹਿਣੇ ਤੇ ਚਲ, ਇਹ ਤੇ ਆਪਣੀ ਮਰਜ਼ੀ ਦੇ ਮਾਲਕ ਹੋਰ ਆਪਣੀ ਮਰਜ਼ੀ ਦੇ ਮਾਲਕ ਹਾਂ ਜੋ ਮਰਜ਼ੀ ਤਿਸਰੇ ਮਰਜ਼ੀ। ਜੀ ਕਰੋ ਮਨ ਹੋਵੇ ਤਾਂ ਸਹੀ ਹੋਵਾਂ। ਮਨ ਹੋਏ ਤੇ ਵਿੱਚ ਨਹੀਂ ਮੰਨਦੇ ਨਾ ਦਰਦ ਇਸ ਤਰਹ ਪੈਸੇ, ਪੈਸੇ ਆ ਜਾਂਦੇ ਨੇ ਟਾਈਮ ਪਾਸ ਹੋ ਜਾਂਦਾ ਐ ਅੱਛਾ ਹੋਰ ਦੂਜੀ ਗੱਲ ਮਾਇੰਡ ਵੀ ਥੋੜਾ ਫਰੈਸ਼ ਹੀ ਰਹਿੰਦਾ, ਇੱਕ ਤਰੀਕੇ ਨਾਲ। ਬਈ ਆਣਾ ਜਾਣਾ ਲੱ ਗਯਾ ਰੈਂਦਾ ਐ। ਗੱਲਾਂ ਗੁੱਲਾਂ ਹੁੰਦੀਆਂ ਰਹਿੰਦੀਆਂ ਨੇ ਸਾਰੀਆਂ ਜਨਾਨੀਆਂ ਨਾਲ ਗੱਲਾਂ, ਤਾਂ ਕਰਕੇ। ਇਹ ਸਭ ਦੇ ਕਰਕੇ ਅਸੀਂ
ਤੇ ਉੱਥੇ ਕਿਤਨੀ ਮਾਰਕੀਟਾਂ ਨੇ ਇਹੋ ਜਿਹੀਆਂ ਹੋਲਸੇਲ ਦੀਆਂ।
ਬਹੁਤ ਮਾਰਕੀਟ, ਈਧਰ ਤੇ ਬਹੁਤ ਜਿਆਦਾ ਮਾਰਕੀਟ ਐ। ਇੱਥੇ ਹੀ ਲੋਕੀ ਐਥੋਂ ਹੀ ਕੱਪੜਾ ਲੈ ਕੇ ਸਸਤਾ ਮਾਰਕੀਟ ਚ ਹੋਰ ਮਹਿੰਗਾ ਵੇਚਦੇ ਨੇ
ਅੱਛਾ ਸਾਰਾ ਕੱਪੜਾ ਮੈਨੂੰ ਲੱਗਦਾ ਔਧਰੋਂ ਹੀ ਆਉਂਦਾ ਹੈ, ਇਥੇ ਜਿਹੜਾ ਵੀ ਆਉਂਦਾ ਐ।
ਸਾਰਾ ਕੱਪੜਾ ਇੱਧਰੋਂ ਲੈ ਕੇ ਲੋਕੀ, ਇੱਥੋਂ ਹੀ ਲਿ ਜਾਂਦੇ ਨੇ ਫੈਕਟਰੀਆਂ ਚੋਂ ਲਈ ਦਾ ਨਾ। ਗੋਡਾਊਨ ਤੇ ਵਡੇ ਵਡੇ, ਹਾਂ, ਪੈ ਗੋਡਾਊਨ ਹੁੰਦੇ ਨੇ ਵੱਡੇ ਵੱਡੇ।
ਅੱਛਾ ਆਵਾਂਗੀ ਨਾ, ਫੇਰ ਘੁੰਉਮਾਣ ਚੱਲਾਂਗਾ ਅਸੀਂ,
ਹਾਂ-ਹਾਂ, ਤੇ ਉਹ ਗੋਡਾਊਨ ਚੋਂ ਲੈ ਕੇ ਕੱਪੜਾ ਸਾਰਾ ਆਪਣੇ ਗੋਡਾਊਨ ਚੋਂ ਹੀ ਚੁੱਕ ਕੀ ਦਾ,
ਤੇ ਕੋਲ ਪੈਂਦੀ ਮਾਰਕੀਟ ਜਾਂ ਦੂਰ ਪੈਂਦੀ ਉੱਥੋਂ ਦੀ ਤੁਹਾਡੇ ਵੱਲੋਂ,
ਇੱਥੇ ਤੇ ਹਰ ਚੀਜ਼ ਦੂਰ-ਦੂਰ ਹੀ ਹੈਗੀ ਹੈ। ਵੱਡਾ, ਸ਼ਹਿਰੇ ਤੇ ਫਿਰ ਸਭ ਚੀਜ਼ ਦੂਰ ਹੀ ਹੈ ਹਾਂ ਸਭ ਦੂਰ ਐ, ਲੇਕਿਨ ਇੱਥੇ ਕੀ ਹੈ ਬ ਮਤਲਬ ਕਿ ਜ਼ਰੂਰੀ ਥੋੜ੍ਹੀ ਨਾ, ਇਹ ਮੈਟਰੋ ਵਗੈਰਾ ਸਭ ਚੱਲਦੀਆਂ ਹੀ ਨੇ, ਸਾਡੇ ਹਾਂ ਮੈਟਰੋ ਹੈ ਨਾ ਉਹ ਵਾਲੇ ਪਾਸੇ ਤੇ, ਇਧਰੋਂ ਦੀ ਮੈਟਰੋ ਦੇ ਵਿੱਚ ਚਲੇ ਜਾਈਦਾ ਬਹਿ ਕੇ, ਨਹੀਂ ਤੇ ਹਾਂ ਰਿਕਸ਼ਾ ਕਿ ਵੀ ਲੈ ਜਾਂਦੇ ਨੇ, ਤੇ ਉਹ ਵੀ ਉਹਦੇ ਚ ਚਲੇ ਹਾਂ ਅਤੇ ਜਦੋਂ ਮਾਲ ਚੁੱਕਣਾਏ ਆਪਣਾ ਪਰਸ ਕਰਕੇ ਰਿਕਸ਼ੇ ਤੇ ਚ ਲੈ ਆਗਾ। ਭਰ ਕੇ ਸਾਰਾ ਸਮਾਨ ਉਦੋਂ ਤੇ ਮੈਂ, ਜਨਾ ਕੱਲੇ ਨਾ,
ਹੂੰ,
ਹੋ ਜਾਂਦਾ ਹੈ ਕਰਨਾ ਚਾਹੋ ਤੇ ਬੜਾ ਕੁਛ ਹੋ ਜਾਂਦਾ ਹੈ। ਕੋਈ ਇਹੋ ਜਿਹਾ ਕੰਮ ਨਹੀਂ ਜਿਹੜਾ ਮਤਲਬ ਕਿ ਨਹੀਂ ਕਰ ਸਕਦੇ। ਸਭ ਕੰਮ ਜਾਂਦੇ ਨੇ ਅੱਜ ਕੱਲ੍ਹ ਔਰ ਆ ਆਪਣੇ ਰੇਟ ਵੀ ਸਹੀ ਤੇ ਹੋ ਜਾਂਦੇ ਨੇ,
ਹਾਂ ਹੋਲਸੇਲ ਦਾ ਮਾਲ ਲਿਆਓ ਤੇ ਆਪਣਾ ਉਹਦੇ ਚ ਕਮਾਈ ਥੋੜੀ ਹੋ ਜਾਏਗੀ ਹੋਰ ਕੀ,
ਜੀ ਜਾਓ,
ਹੂੰ,
ਇੱਕ ਤੇ ਮਤਲਬ ਕੀ ਇਹ ਹੋ ਜਾਂਦਾ ਚਲੋ ਬਈ ਨੌਕਰੀ ਕਰਨ ਨਾਲੋਂ ਮੈਂ ਤਾਂ ਕਹਦੀ ਹਾਂ ਬੜਾ ਹੀ ਵਧੀਆ ਘਰ ਆਪਣਾ ਕੋਈ ਵੀ ਬਿਜਨਸ ਕਰ ਲੋ ਛੋਟਾ ਮੋਟਾ ਨਹੀਂ।
ਹਾਂ, ਸਹੀ ਗੱਲ ਏ।
ਕਰਨ ਦੇ ਇਹ ਸਹੀ ਰਹਿੰਦੇ ਨੇ ਕੰਮ ਸਾਰੇ। ਆਪਣੇ ਤੋਂ ਕਰਦੀ ਨ ਆ ਤੇ ਮੈਂ ਹਾਂ ਮੈਨੂੰ ਤੇ ਕਿੰਨੇ ਹੀ ਸਾਲ ਹੋ ਗਏ ਜੇ, ਮੈਂ ਤੇ ਛੱਡਦੀ ਹੀ ਨੀ ਆਂ। ਮੈਂ ਤੇ ਕਰਦੀ ਰਹਿੰਦੀ ਹਾਂ।
ਅੱਛਾ।
ਤਾਂ ਗ
ਸਹੀ ਏ, ਤੁਹਾਡਾ ਕੰਮ। ਹੈਲੋ।
ਨ ਕਾ ਵੀ ਕਰ ਜਿਧਰੂ ਵੀ ਜਿਧਰੋਂ ਵੀ ਕੱਪੜਾ ਮਿਲਦਾ ਹੈ, ਉਧਰੋਂ ਦੀ ਛੁਪ ਕੇ, ਤੇ ਕੱਢ ਦਈਦੈ ਕਪੜਾ, ਤਾਂ ਕਰਕੇ ਹੋਣ ਦਾ ਨੀ ਤਾਂ ਹੋਣਾ ਨੀ ਪੈਂਦਾ, ਸ ਤੇ ਉਹ ਕੀ ਹੁੰਦਾ ਹਾਂ ਹਮ। ਹਾਂ। ਸੰਤ ਕੀ ਏ, ਜਿਹੜਾ ਹਾਂ ਹਾਂ-' ਨਹੀਂ, ਨਹੀਂ ਕਾਰਲੋ, ਕਾਰਲੋ ਬੜਾ ਚੰਗਾ ਐ। ਮੈਂ ਤੁਹਾਨੂੰ ਦੱਸਦੀ ਤੇ ਪਈ ਹ, ਮੈਂ ਦੇ ਹੈਗੀ ਕਰਦੀਆਂ, ਜੇ ਕੋਝ ਜਿਵੇਂ ਆਪ ਨੂੰ ਪਸਦ ਆਉਂਦਾ, ਤਾਂ ਪਹਿਲਾਂ ਆਪਣੇ ਜੋਗਾ ਰੱਖ ਲੈਂਦੈ।
ਅੱਛਾ।
ਕੱਡ ਕੇ ਇਕ ਅੱਦਾ ਬੀਜਦਾ, ਬ ਕੁੜਤੀ ਜਿਆਦਾ ਸੋਹਣੀ ਲੱਗੀ। ਜ਼ਿਆਦਾ ਵਧਆ ਆਪਣਾ ਵੀ ਵੰਡ ਆ ਜਾਂਦਾ ਹੈ ਵਿੱਚੋਂ ਹੀ ਨਿਕਾਲ ਲਈਦਾ ਆਪਣਾ ਵਧੀਆ ਸੁੋਂਾ ਆਪਣੇ ਨੂੰ ਵੀ ਪਤਾ ਚੱਲ ਜਾਂਦਾ, ਕਿਹੜੀ ਕਿਹੜੀ ਚੀਜ਼ ਕਿਸ ਤਰ੍ਹਾਂ ਕਿਸ ਤ੍ਹਾਂ ਦੀ ਹੈਗੀ ਹੈ।
ਸਹੀ।
ਹਮ-
ਵਧੀਆ, ਹੋਰ ਕੀ
ਹਮ, ਲੈਓ ਲੈਓ ਤੁਸੀਂ। ਜਾਓ, ਮੈਂ ਤੇ ਕਹਿੰਦੀ ਹਾਂ, ਇੱਕ ਦਿਨ ਮਾਰਕੀਟ ਦੇ ਵਿੱਚ। ਹਾਂ, ਆ ਜਾਓ ਇੱਕ ਦਿਨ, ਤੁਹਾਨੂੰ ਮੈਂ ਲੈ ਜਾਵਾਂਗੀ ਨਾਲ।
ਹਾਂ, ਤੁਹਾਡੇ ਕੋਲ ਹੀ ਆਵਾਂਗੀ, ਫਿਰ ਤਾਂਹੀ ਜਾਵਾਂਗੀ।
ਹਾਂ, ਹਾਂ ਇਕ ਆਰੀ ਨਾ ਤੁਸੀਂ, ਪਹਿਲਾਂ ਹਾਂ, ਇਕ ਆਰੀ ਜਿੱਤਦੇ ਆ ਜਾਓ। ਦੇਖ ਕੇ ਸਾਰਾ ਥੋੜਾ ਜਿਹਾ ਲੈਲੋ ਮਾਇੰਡ ਦੇ ਵਿੱਚ, ਬਈ ਹਾਂ ਇਹ ਚੀਜ਼ ਸਾਨੂੰ ਸਹੀ ਹੈ। ਫੇਰ ਥੋੜਾ ਜਿਹਾ ਆਪਣੇ ਸੈਂਪਲ ਦੇ ਤਰੀਕੇ ਖਲਾ, ਜਾਓ ਉਨਾਂ ਕੋਲੋਂ,
ਹਾਂ-ਹਾਂ,
ਇੰਝੋਵੇਂ ਤੇ ਪਤਾ ਕੀ ਹੁੰਦਾ ਹੈ। ਅ ਮ ਮਾਲ ਦੇਵ ਵੀ ਦਿੰਦੇ ਨੇ ਥੋੜ੍ਹਾ ਇਸ ਤਰ੍ਹਾਂ ਫੇਰ ਬਾਕੀ ਪੈਸੇ ਥੋੜੇ ਰੱਖੋ। ਫਿਰ ਬਾਕੀ ਬਾਅਦ ਦੇ ਵਿੱਚ ਪੈਜ ਦੋ ਫਿਰ ਆਪਣਾ ਰੋਟੀ ਵੀ ਚਾਲੂ ਕਰ ਦਿਉ।
ਹਾਂ ਸਹੀ ਗੱਲ ਐ,
ਇੱਕ ਵਾਰੀ ਦੇਖਲੋ ਹੋਰ ਸਾਰਾ ਚੰਗੀ ਤਰ੍ਹਾਂ ਕਾਰ ਕੁਰ ਗੇ। ਤੇ ਤੁਹਾਨੂੰ ਸਹੀ ਲੱਗੇ। ਆਪਣੇ ਮਿਸਟਰ ਨੂੰ ਪੁੱਛ ਲੋੋ ਦੱਸ ਦੋ ਬਈ ਹਾਂ ਬ ਇੰਨਾ ਫਾਇਦਾ ਹੋਏਗਾ ਆ ਵਧੀਆ ਉਹ ਖੁਸ਼ ਹੋ ਜਾਂਦੇ ਨੇ ਬੰਦੇ, ਹਾਂ ਵੀ ਚੱਲ ਵੀ ਇਹਨਾਂ ਨੂੰ ਕਰਨ ਦੇਈਏ ਨਹੀਂ ਤੇ ਫੇਰ ਬੋਲਦੇ ਨੇ ਰਹਿਣ ਦੇ ਕਹਿੰਦੇ,
ਆਹੋ ਉਹੀ ਤੇ ਕਰਨ ਨੀ ਦਿੰਦੇ ਨਾ
ਹਾਂ ਫਿਰ ਉਹਨਾਂ ਨੂੰ ਇਹ ਗੱਲ,
ਤੁਹਾਡੇ ਕੋਲ ਆਵਾਂਗੀ ਤੇ ਤੁਸੀਂ ਮੈਨੁੰ ਕਰਾਓ, ਜੀ ਜਰਾ ਕੇ, ਜਾਈਏ ਦੇਖੀਏ ਸਾਰੀ ਮਾਰਕਿਟ ਵਗੈਰਾ ਵੇਖਾਂ, ਨਾ ਇਸ ਬਾਰ ਮੈਂ ਸੋਚ ਰਹੀ ਸੀਗੀ ਜਾ ਕੇ ਮਾਰਕੀਟ ਕਰਕੇ ਆਵਾਂ ਇਸ ਬਾਰੇ,
ਹਾਂ ਅੱਛਾ ਹੋ ਜਾਏਗਾ, ਸਾਰਾ ਕੁਛ ਇਕਦਮ ਤੁਹਾਨੂੰ ਤੁਹਾਨੂੰ ਵੀ ਸਗੋਂ ਵਧੀਆ ਲੱਗੇਗਾ। ਇੱਕ ਤਾਂ ਨੌਲੇਜ ਵੀ ਆ ਜਾਂਦਾ। ਤੇ ਸਾਨੂੰ ਕੱਪੜੇ ਦਾ ਪਤਾ ਚਲ ਜਾਂਦਾ ਐ। ਸਭ ਤਾਂ ਕਰਕੇ ਹੂੰ ਇਹਨੀ ਕੋਟ ਨਹੀਂ ਤੁਸੀਂ ਹੋਰ ਦੇਖ, ਕੱਪੜਾ ਲੈ ਸਕਦੇ ਹੋ ਜੇ ਤਾੜੀ ਓਨ ਵੀ ਏ। ਹੋਰ ਵੀ ਕੱਪੜੇ ਆਦੇ ਨੇ ਕਡਾਈਆਂ ਵਾਲੇ ਵੀ ਹੁੰਦੇ ਨੇ ਚਿਕਨ ਵੀ ਹੁੰਦੀ ਏ। ਚਿਕਨ ਵੀ ਤਾਂ ਚੱਲਦੀ ਹੈ ਅੱਜ ਕੱਲ ਚਿਕਨ ਦਾ ਵੀ ਹੈਗਾ ਬੜਾ ਚਿਕਨ ਦੇ ਸੂਟ ਸੋਹਣੇ ਲੱਗਦੇ ਨੇ ਪਾਏ ਦੇ ਨੇ। ਹਾਂ ਸੋਨੇ ਵੀ ਬੜੇ ਲੱਗਦੇ ਨੇ ਨਾਲ ਹੂੰ ਤਾਂ ਕਰਕੇ ਹੂੰ ਹੋਰ ਸਭ ਵਧੀਆ ਘਰ 'ਚ
ਹਾਂ ਸਭ ਵਧੀਆ ਠੀਕ।
ਹੂੰ ਕੋਈ ਨੀ ਤੁਸੀਂ ਕੱਪੜਿਆਂ ਦੀ ਤੇ ਕਰ ਹੀ ਲਵੋ ਇੱਕ ਵਾਰੀ ਨਹੀਂ
ਤੁਹਾਡੇ ਕੋਲ ਹਨਾ।
ਹਾਂ ਹਾਂ ਹਾਂ ਕੋਈ ਗੱਲ ਨੀ ਆ। ਆਹੋ ਹਾਂਜੀ ਓਕੇ। ਹਾਂਜੀ ਸਤਿ ਸ਼੍ਰੀ ਅਕਾਲ ਚਲੋ ਠੀਕ ਐ। ਬਏ ਠੀਕ।